ਹੈਲੋ,
ਘਰ ਖੁਲਾ। ਹੈਲੋ, ਸਤਿ ਸ੍ਰੀ ਅਕਾਲ ਜੀ।
ਹੋਰ ਸੁਣਾਓ ਕੀ ਹਾਲ- ਚਾਲ ਹੈ?
ਵਧੀਆ। ਤੁਸੀਂ ਸੁਣਾਓ, ਤੁਸੀਂ ਕਿੱਦਾਂ ਹੋ?
ਬਸ ਵਧੀਆ- ਵਧੀਆ, ਅਸੀਂ ਵੀ ਵਧੀਆ।
ਅੱਛਾ, ਕੀ ਕਰ ਰਹੇ ਸੀ ਹੋਰ?
ਬਸ ਹਵਾ ਦੇ ਨਜ਼ਾਰੇ ਲੈ ਰਹੇ ਆ, ਮੌਸਮ ਵਧੀਆ ਬਣਿਆ ਦਾ ਬਾਹਰ ਖੜੇ ਰਹੇ ਹਾ। ਬਹੁਤ ਹਵਾ ਚੱਲਦੀ ਪਈ ਹੁਣ ਇਸ ਟਾਈਮ।
ਤੇ ਛੱਤੇ ਹੈਗੇ ਹੋ?
ਨਹੀਂ ਛੱਤ ਤੇ ਨਹੀਂ, ਮੇਰੇ ਨਾ ਘਰ ਦੇ ਘਰ ਦੇ ਬਾਹਰ। ਰਸੋਈ ਦਾ ਦਰਵਾਜਾ ਖੋਲੋ, ਉਹ ਨੂੰ ਬੜੀ ਸੁਨੇ ਹਵਾ ਆਉਂਦੀ ਹੈ, ਉੱਥੇ ਖੜੇ ਵੀ ਆ ਹਾਂਜੀ। ਹਾਂਜੀ। ਬਾਲਕਨਿ ਲਾ ਲੋਓ, ਬਾਰਿਸ਼ ਵੀ ਆ ਗਈ ਸਾਡੇ ਤ।
ਹੂ
ਹੋਰ ਸੁਣਾਓ?
ਬਸ ਇੱਥੇ ਹੀ ਵਧੀਆ ਹੋਇਆ ਬਹੁਤ ਅੱਛਾ ਮੌਸਮ ਹੋਇਆ। ਬਾਰਿਸ਼ ਹੋਣੇ
ਬਾਰਿਸ਼ ਹੈਗੀ ਹੈ ਤਿੰਨ- ਚਾਰ ਦਿਨਾਂ ਦੀ ਬਾਰਿਸ਼ ਹੈਗੀ, ਸੱਤ -ਅੱਠ, ਪੰਜ- ਛੇ- ਸੱਤ- ਅੱਠ।
ਬਾਰੀਸ਼ ਹੁਣ ਰੁਕ ਗਈ ਹੈ।
ਅੱਛਾ- ਅੱਛਾ।
ਹੂ
ਹੂ- ਹੂ ਹੋਰ ਸੁਣਾਓ?
ਬਾੱਸ ਬ
ਹੋਰ ਸੁਣਾਓ ਜੀ?
ਕਿੰਨੇ ਵੱਜੇ ਉੱਡਿਆ ਤੁਸੀਂ ਸਵੇਰੇ?
ਅਸੀਂ ਸਵੇਰੇ, ਮੈਂ ਸਵੇਰੇ ਉੱਠ ਜਾਂਦੇ ਹਾਂ ਸਾਢੇ ਪੰਜ -ਪੰਜ ਸਾਢੇ, ਪੰਜ।
ਪਾਠ ਕਰਦੇ ਓ।
ਨਹੀਂ ਪਾਠ ਨਹੀਂ ਕਰਦੀ ਬਸ, ਉੱਠ ਕੇ ਬੱਸ। ਫਰੈਸ਼- ਫਰਸ਼ ਹੋਇਆ ਥੋੜਾ ਜਿ ਘੁੰਮਿਆ ਥੋੜਾ ਜਿਹਾ।
ਹੂ
ਬਸ, ਫੇਰ ਫੋਨ ਥੋੜਾ ਚਲਾ ਲਈਦਾ ਏ, ਤੇ ਬਸ। ਛੇ ਵੱਜ ਜਾਂਦੇ ਬਸ, ਸਬਜ਼ੀ ਸੁਬਜੀ ਬਣਾਓ ਬੱਚਿਆਂ ਦੀ। ਟਿਫਨ ਜਾਣੇ ਹੁੰਦੇ ਦੁਕਾਨ ਦੇ। ਹਾਂਜੀ।
ਅੱਛਾ।
ਹਾਂਜੀ, ਹੋਰ ਸੁਣਾਓ?
ਬੱਚੇ ਚਲਾ ਗਏ ਸੀ ਤੁਹਾਡੇ ਸਾਰੇ, ਮਤਲਬ।
ਹਾਂ, ਹਾਂਜੀ ਬੱਚੇ ਚਲੇ ਗਏ ਨੇ, ਹਾਂ, ਬੱਚੇ ਚਲੇ ਗਏ, ਬੱਚਿਆਂ ਦੇ ਪਾਪਾ ਭਾਲੇ ਬੈਠੇ ਟੀ ਵੀ ਦੇਖਦੇ ਪੈ ਫਿਲਮ ਆ ਰਹੀ, ਪਤਾ ਨੀ ਕਿਹੜੀ। ਦੇਖਦੇ ਪੇਣੇ। ਹਾਂਜੀ। ਸਾਡਾ ਕੰਮ ਹੈਗਾ ਹੈ, ਮਾਲ ਦਾ ਹੈਗਾ। ਮਾਲ ਨੀ ਹੁੰਦਾ ਪਿੱਤਲ ਦਾ, ਸ- ਪਿੱਤਲ ਦਾ ਹੋ ਗਿਆ। ਸਟੀਲ, ਪਿੱਤਲ ਸਾਰੇ ਇਹ ਚੀਜ਼ ਦਾ ਕੰਮ ਸਾਡਾ।
ਅੱਛਾ।
ਹਾਂਜੀ, ਹੋਰ ਤੁਸੀਂ ਸੁਣਾਓ
ਹੋਰ ਐਕਸਰਸਾਈਜ਼ ਵਗੈਰਾ ਕਰਦੇ ਹੋ ਤੁਸੀਂ
ਹਾਂਜੀ
ਐਕਸਰਸਾਈਜ਼ ਵਗੈਰਾ ਕਰਦੇ ਹੋ ਤੁਸੀਂ
ਐਕਸਰਸਾਈਜ਼ ਨਹੀਂ, ਮੇਰੇ ਕੋਲ ਐਕਸਰਸਾਈਜ਼ ਨਹੀਂ ਹੁੰਦੀ, ਮੈੰ ਗਿਰ ਗਈ ਸੀ, ਆਪਣੇ ਭਰਾ ਦੇ ਵਿਆਹ ਤੇ, ਮੈ ਲੁਧਿਆਣੇ ਗਈ ਸੀ ਨਾ ਮੈਂ ਗਿਰ ਗਈ
ਕਿੱਥੇ
ਤੇ ਲੁਧਿਆਣੇ ਮੈਂ ਗਿਰ ਗਈ ਸੀ ਨਾ, ਭਰਾ ਦੇ ਵਿਆਹ ਤੇ ਗਈ ਨਾ ਮੈਂ ਕਿਤੇ। ਤੇ ਉੱਥੇ ਮੈਂ ਗਿਰ ਗਈ ਸੀ, ਕੋਠੇ ਤੋਂ ਨਾ। ਉਤਰਨ ਲੱਗੀ ਨੀਚੇ, ਸੀੜੀਆਂ ਤੇ ਮੈਂ ਗਿਰ ਗਈ ਤੇ ਉਸ ਤੋਂ ਬਾਅਦ ਮੇਰਾ ਗੋਡਾ ਨਾ ਕੰਮ ਹੀ ਨਹੀਂ ਕਰਦਾ। ਉਹ ਦਰਦ ਹੁੰਦਾ ਬ, ਦਵਾਈ ਖਾਓ ਤਾਂ ਠੀਕ। ਨਹੀਂ ਤਾਂ ਦਰਦ ਬਹੁਤ ਹੁੰਦੀ ਹੈ, ਐਕਸਰਸਾਈਜ਼ ਮੇਰੇ ਤੋਂ ਹੁੰਦੀ ਨੀ।
ਤੇ ਡਾਕਟਰ ਨੇ ਦਿਖਾਇਆ ਮਤਲਬ।
ਡਾਕਟਰ ਬਦਲ ਬੈਠੇ ਆ, ਡਾਕਟਰ ਬੜੇ ਬਦਲ ਬੈਠੇ ਆ, ਨਹੀਂ ਕੁੱਝ ਸਮਝ ਨੀ ਆਇਆ ਡਾਕਟਰਾਂ ਨੇ ਕਿ। ਠੀਕ ਏ। ਕਹਿੰਦੇ ਤੁਹਾਡੀ ਹੱਡੀ ਚ ਗੈਪ ਆ ਗਿਆ, ਮੈਂ ਕਿਹਾ ਕੋਈ ਗੈਪ ਗੂਪ ਨੀ ਹੈਗਾ, ਮੈਂ ਦਵਾਈ ਦਵਾਈ ਖਾ ਕੇ ਛੋੜ ਤੀ ਦਵਾਈ।
ਦਵਾਈਆਂ ਥੋੜੀ ਖਾਈ ਜਾਣੀਆਂ ਸਾਰੀ ਉਮਰ। ਦਵਾਈਆਂ ਦਾ ਸਗੋਂ ਸਰੀਰ ਖ਼ਰਾਬ ਹੁੰਦਾ ਹੈ, ਹਾਂਜੀ।
ਥ ਥੈਰੇਪੀ, ਥਰੇਪੀ ਕਰਵਾ ਲਿਆ ਕਰੋ ਨਾ ਡੇਲੀ ਮਤਲਬ।
ਥੈਰਪੀ ਤੇ ਗਈ ਸੀ ਦੋ -ਤਿੰਨ ਦਿਨ, ਬਸ ਉਸ ਤੋਂ ਬਾਅਦ ਤੁਹਾਨੂੰ ਮੌਸਮ ਖਰਾਬ ਹੋਣ ਲੱਗ ਗਿਆ ਫਿਰ ਮੈਂ ਗਈ ਨੀ ਗਰਮੀ ਬਹੁਤ ਸੀ। ਗਰਮੀ ਤਾਂ ਵੈਸੇ ਵੀ ਘਰ ਵੀ ਗਰਮੀ, ਫਿਰ ਉੱਥੇ ਜ਼ਿਆਦਾ ਗਰਮੀ ਹੁੰਦੀ ਥੈਰੇਪੀ ਤੇ। ਘਰ ਤਾਂ, ਹਾਂ ਥੈਰੇਪੀ ਦਾ ਥੋੜ੍ਹਾ ਬਹੁਤਾ ਆਰਾਮ ਸੀਗਾ। ਮਗਰ ਗਰਮੀ ਕਰਕੇ ਜਾਂਦੇ ਨਹੀਂ ਸੀ, ਉੱਥੇ ਗਰਮੀ ਬਹੁਤ ਹੁੰਦੀ ਸੀ ਥੈਰੇਪੀ ਤੇ।
ਹਮ।
ਘਰ ਹੀ ਬੱਸ ਮਾੜੀ, ਉੱਥੇ। ਏਸੀ ਨਹੀਂ ਲੱਗਿਆ ਹੋਇਆ ਸੀ ਨਾ, ਉਹਦੀ ਥੈਰੇਪੀ ਉਹ ਗਰਮ ਸਾਡੇ ਬੋਡੀ ਨੂੰ ਸਟੀਮ ਉਹ ਕਰਦੇ ਨੇ। ਹੀਟ ਦਿੰਦੇ ਨੇ ਗਰਮ, ਤੇ ਉੱਥੇ ਏਸੀ ਥੋੜ੍ਹੇ ਲਗਦੇ ਨੇ।
ਹਾਂ।
ਸਾਡੀ ਬੋਡੀ ਨੂੰ, ਸਾਡੀ ਪਿੱਠ ਤੇ ਹੀਟ ਗੋਡਿਆਂ ਤੇ। ਉਹ ਫਿਰ ਏਸੀ ਉਸੀ ਦਾ ਕੰਮ ਹੀ ਨਹੀਂ ਸੀ ਉੱਥੇ ਕੋਈ।
ਉਹ ਤੁਹਾਨੂੰ।
ਘਰ ਮਾੜੀ ਜਹੀ ਐਕਸਰਸਾਈਜ਼ ਕਰ ਲੈਂਦੀ ਆਂ ਮੈਂ।
ਹਮ।
ਘਰ ਐਕਸਰਸਾਈਜ਼ ਕਰ ਲੈਂਦੀ ਹਾਂ ਬਿਲਕੁਲ ਲੱਤਾਂ ਲੁਤਾਂ ਦੀ ਮੈਂ ਬਸ।
ਕਿਉਂਕਿ ਉਹ ਚੀਜ਼ ਚਲਾਉਣੀ ਜ਼ਰੂਰੀ ਹੈ ਨਾ, ਫਿਰ ਅਗਰ। ਨਹੀਂ ਚਲਾਓ, ਫਿਰ ਅੱਗੇ ਜਾ ਕੇ ਥੋੜਾ ਹੋਰ ਮਤਲਬ।
ਨਹੀਂ- ਨਹੀਂ ਮੈਂ ਐਕਸਰਸਾਈਜ਼ ਕਰ ਲੈਂਦੀ ਹਾਂ ਲੱਤਾਂ ਦੀ ਨਾ, ਮੈਂ ਘਰ ਹੀ ਕਰ ਲੈਂਦੀ।। ਸਵੇਰੇ ਉੱਠਦੇ ਆ ਨਾ, ਪਹਿਲਾਂ ਮੈਂ ਐਕਸਰਸਾਈਜ਼ ਕਰਨੀ ਆ ਬੈਡ‌। ਉੱਥੇ ਹੀ ਲੇਟ ਕੇ ਨਾ, ਲੱਤਾ ਲੁੱਤਾ ਇੱਧਰ ਉੱਧਰ ਮੋੜ ਕੇ ਐਕਸਰਸਾਈਜ਼ ਕਰ ਲੈਂਦੀ ਹਾਂ। ਤਾਂ ਥੋੜ੍ਹਾ ਬਹੁਤਾ ਚੱਲਦੀ ਪਈਆਂ, ਨੇ ਤਾਂ ਮੈਂ ਬਹਿ ਹੀ ਜਾਵਾਂ ਇੱਕਦਮ।
ਹਮ, ਤੇ ਕੁਛ ਮਤਲਬ ਉਹਦਾ ਨਾਲ ਲੈਂਦੇ ਵੀ ਹੋ, ਪੀਂਦੇ ਵੀ ਹੋ ਕੁਛ
ਨਹੀਂ -ਨਹੀਂ, ਕੁੱਛ ਕਹਿ ਕਿਹਾ ਹੋਵੇ, ਕੁੱਛ ਨੀ ਨਾ- ਨਾ, ਉਹ ਚੀਜ਼ ਕੁਛ ਨੀ ਬਸ ਘਰ ਦਾ ਹੀ ਜੋ ਹੈ ਖਾ ਪੀ ਲਈ ਦਾ ਕੁਛ ਵੈਸੇ ਕੁਛ ਨਹੀ
ਮੈਂ ਤੇ, ਮੈਂ ਸਵੇਰੇ ਜਾਂਦਾ ਸੀ ਪਹਿਲੇ ਜੋਗਿੰਗ ਵਗੈਰਾ ਤੇ ਐਕਸਰਸਾਈਜ਼ ਵਗੈਰਾ ਕਰਦਾ ਸੀ, ਤੇ ਨਾਲ ਮਤਲਬ ਲੈਂਦਾ ਸੀ। ਆਪਣੇ ਘਰ ਹੀ ਬਣਾਈ ਦੀ ਹੈ ਨਾ, ਅਸੀਂ। ਮਤਲਬ ਚਾਰੇ ਮਗਜ਼, ਤੇ ਬਦਾਮ ਹਾਂ। ਹੋਰ ਸੱਤੂ ਅਗੇ ਜਿਹਨੂੰ ਸੱਤੂ ਕਹਿੰਦੇ ਏ ਨਾਂ। ਉਹ ਬਣਾਇਆ ਦਾ।
ਅੱਛਾ ਅੱਛਾ, ਪ੍ਰੋਟੀ ਸ਼ੇਕ ਵਗੈਰਾ ਬਣਾ ਲੈਂਦੇ ਘਰ ਈ। ਠੀਕ ਏ, ਠੀਕ ਏ ਬਚ ਜੇ ਵਧੀਆ ਐਕਸਰਸਾਈਜ਼। ਅੱਛੀ ਐ, ਘਰ ਦਾ ਖਾਣਾ ਖਾਓ। ਉਵੀ ਸਭ ਤੋਂ ਵਧੀਆ।
ਬਾਕੀ ਮੈਂ ਜਿੰਮ ਵੀ ਜਾਂਦਾ ਨਾਂ ਤੇ ਮੈਨੂੰ ਖਾਣਾ ਪੈਂਦਾ ਮਤਲਬ ਫਿਰ।
ਹਾਂ ਹਾਂ। ਜਿੰਮ ਬੱਚਿਆਂ ਨੂੰ ਤੇ ਬਹੁਤ ਜ਼ਰੂਰੀ ਹੁੰਦੀ ਖਾਣੇ। ਹਾਂ।
ਕਿਉਂਕਿ ਅਗਰ ਨਈਂ ਖਾਓਗੇ ਕੁੱਛ ਮਤਲਬ ਇਹੋ ਜਿਹੀ ਚੀਜ਼ ਤਾਂ ਫਿਰ ਤੁਹਾਡੇ ਕੋਲ ਉਠਾਇਆ ਨੀਂ ਜਾਏਗਾ ਵੇਟ ਵੂਟ। ਨਾਂ
ਹਾਂ ਹਾਂ, ਉਹ ਤਾਂ ਹੈ ਹੀ ਹਾਂਜੀ, ਹਾਂਜੀ।
ਹਂ, ਹਂ।
ਜਿੰਮ ਤੁਸੀਂ ਜਿਆਦਾ ਵੇਟ ਵਾਲੇ ਕਰਦੇ ਹੋ ਜਿੰਮ
ਨਈਂ ਨਈਂ ਮੈਂ ਨਾਂ ਮਤਲਬ ਮੇਰੀ ਮੇਰਾ ਹੈਗਾ ਐ ਕਿ ਮੈਂ ਸਟੈਟਿਕ ਫਿਜ਼ਿਕ ਬਣਾਣੀ ਐ। ਜ਼ਿਆਦਾ ਮੈਂ ਆਪਣਾ ਬਲਕ ਵਿੱਚ ਨਈਂ ਕਰਨਾ।
ਹਾਂਜੀ ਵੇਟ ਵਾਲੀ ਤਾਂ ਵੇਟ ਚੁੱਕਣਾ ਈ ਨੀਂ ਚਾਈਦਾ ਨਾਂ ਕਿਉਂਕਿ ਹਾਈਟ ਰੁਕ ਜਾਂਦੀ ਵੇਟ ਨਾਲ, ਅੱਗੇ ਮੇਰਾ ਬੇਟਾ ਵੀ ਕਰਦਾ ਸੀ। ਕੀਤੀ ਕਰਨ ਲੱਗ ਗਿਆ ਉਹਦਾ ਵੇਟ ਰੁਕ ਗਿਆ ਵਿੱਚ ਵੱਡੇ ਬੇਟੇ ਦਾ ਨਾਂ।
ਅੱਛਾ, ਹਂ।
ਹਂ, ਹਾਂ ਜਾਂਦਾ ਸੀ ਜਿੰਮ ਤੇ ਜਾਂਦਾ ਸੀ ਨਾ ਉਹ। ਸਟਾਰਟਿੰਗ ਚ ਉਹਨੂੰ ਇਹ ਸ਼ੌਂਕ ਆਇਆ ਜਾਣ ਲੱਗ ਗਏ ਦੋਸਤਾਂ ਨਾਲ ਆਪਣੇ ਕਰਨ ਲੱਗ ਗਏ ਜਿੰਮ ਵਗੈਰਾ। ਤੇ ਉਹਦੀ ਹਾਈਟ ਹਲੇ ਵਧਣੀ ਸੀ। ਹਾਈਟ ਰੁਕ ਗਈ ਉਹਦੀ ਫਿਰ ਹੁਣ ਹਾਏ ਹੁਣ ਕਰਦਾ ਜਿੰਮ ਜਾਂਦਾ ਗਰਮੀ ਦੋ ਮਹੀਨੇ ਛੋੜ੍ਹ ਦਿੰਦਾ ਗਰਮੀ ਦੇ, ਫਿਰ ਕਰਦਾ ਰਹਿੰਦਾ ਲਗਾਤਾਰ।
ਅੱਛਾ।
ਹੋਰ ਸੁਣਾਓ
ਤੇ ਹੁਣ ਕਰਦੇ ਪਏ ਨੇਂ।
ਹੋਰ ਜੀ, ਹੋਰ ਘਰ ਕੀ ਕਰਦੇ ਸਾਰੇ ਤੁਹਾਡੇ।
ਘਰ
ਹੈਲੋ
ਮੰਮੀ ਤੇ ਗੱਲ ਕਰ ਰਹੇ ਨੇਂ ਕਿਸੇ ਨਾਲ।
ਅੱਛਾ ਛੋਟਾ ਅੱਛਾ ਪਾਪਾ ਦੇ ਠੀਕ ਐ।
ਹਂ, ਔਰ ਛੋਟਾ ਭਰਾ ਹੈਗਾ ਉਹ ਸਕੂਲ ਗਿਆਦਾ।
ਅੱਛਾ ਉਹ ਕਿਹੜੀ ਕਲਾਸ ਚ ਪੜ੍ਹਦਾ ਛੋਟਾ ਭਰਾ ਤੁਹਾਡਾ।
ਏਟਥ ਇਚ
ਏਟਥ ਚ ਪੜ੍ਹਦਾ ਠੀਕ ਫੇਰ
ਨਈਂ, ਮੈਂ ਈ ਦੱਸਿਆ ਉਹਨੂੰ।
ਨਾਈਨਥ ਚ ਪੜ੍ਹਦਾ ਠੀਕ ਠੀਕ। ਠੀਕ ਏ ਅੱਛੀ ਪੜ੍ਹਾਈ ਕਰਦਾ ਪਿਆ ਉਹ?
ਹਾਂ ਉਹਨੇ ਹੁਣ ਕੋਰਸ ਵੀ ਲਿੱਤਾ ਉਹਦਾ, ਕਿਸ ਚੀਜ਼ ਦਾ ਲ
ਹਾਂ ਠੀਕ ਆ ਕਿਸ ਚੀਜ਼ ਨਾਲ ਕਰੋ ਨਾਂ ਫੇਰ ਫਾਇਦਾ ਤਾਂ ਈ ਏ। ਉਹ ਵੀ ਜਾਂਦਾ ਤੁਹਾਡੇ ਨਾਲ ਜਿੰਮ ਵਗੈਰਾ ਤੇ ਕਿ ਨਈਂ ਜਾਂਦਾ।
ਨਈਂ ਨਈਂ, ਹੋ ਜੇਗੀ।
ਅੱਛਾ ਉਹ ਨੀਂ ਜਾਂਦਾ, ਠੀਕ ਐ ਜੀ।
ਕਿਉਂਕਿ ਇੱਧਰ ਨਾਂ ਸਾਰੇ ਜੋ ਬੈਚ-ਵੂਚ ਹੈਗੇ ਸੀ ਨਾਂ ਮਤਲਬ ਸਾਰੇ ਜਿੰਦੇ ਵੀ ਹੈਗੇ ਸੀ ਉਹ ਸਾਰੇ ਬੰਦ ਹੋ ਗਏ। ਉਹ ਸਕੂਲ ਵਾਲਿਆਂ ਮਤਲਬ ਕਿਉ? ਕਿਉਂਕਿ ਸਕੂਲ ਵਾਲੇ ਕਹਿੰਦੇਦੇ ਨਾਂ ਕਿ ਨਾਂ ਮੈਂ ਤੁਸੀਂ ਇੱਥੇ ਪੜ੍ਹਦੇ ਪਏ ਪੇਓ। ਤੁਹਾਨੂੰ ਅੱਗੇ ਬਾਹਰ ਦੀ ਚੀਜ਼ ਦੇ ਨਾਲ ਹੈ ਕਿ ਐ ਮਤਲਬ! ਤੁਸੀਂ ਕਿਉਂ ਲੈਂਦੇ ਪੇ ਔ ਬਾਹਰ ਦੀਆਂ ਚੀਜ਼ਾਂ।
ਹਾਂ ਉਹ ਤਾਂ ਹੈ, ਆਹ ਸਕੂਲ ਵਾਲੇ ਇਤਰਾਜ਼ ਕਰਦੇ ਨੇਂ।
ਤੇ ਇਸੇ ਕਰਕੇ ਉਹਨਾਂ ਨੇ ਬੰਦ ਕਰਾਤੇ, ਸਕੂਲ ਵਾਲੇ ਨੇ ਬੰਦ ਕਰਾਤੇ ਨੇ
ਅੱਛਾ ਜੀ, ਹਾਂਜੀ- ਹਾਂਜੀ
ਜਦੋਂ ਸਕੂਲ ਪੜਾਉਂਦਾ ਪਿਆ, ਤੇ ਫੇਰ ਤੁਸੀਂ ਕਿਉਂ ਨਹੀਂ ਪੜ੍ਹਦੇ ਪਏ, ਤੁਹਾਨੂੰ ਟਿਊਸ਼ਨ ਲੈਣ ਦੀ ਲੋੜ
ਹਾਂ ਉਹ ਤਾਂ ਹੈ ਹੀਏ, ਸਕੂਲ ਵਾਲੇ ਕਰਾਉਂਦੇ ਫਿਰ ਕਿਉਂ ਨਹੀਂ ਤੁਸੀ ਕਰਦੇ, ਉਹ ਤਾਂ ਠੀਕ ਗੱਲ ਕੀ ਕਹਿੰਦੇ ਨੇ, ਸਕੂਲ ਵਾਲੇ ਤਾਂ
ਹੁਣ ਹੀ ਇਹ ਸਟਾਰਟ ਹੋਏ ਨੇ ਮਤਲਬ ਇੱਕ ਦੋ ਸਾਲ ਤੋਂ ਪਹਿਲਾਂ ਤੇ, ਜਦ ਮੈਂ ਜਾਂਦਾ ਸੀ। ਤੇ ਮੇਰੇ ਤੇ ਇੰਨਾ ਨਹੀ ਹੈਗਾ ਸੀ, ਮਤਲਬ ਕੋਈ ਵੀ
ਅੱਛਾ ਜੀ ਅੱਛਾ, ਆਹ ਹੁਣ ਤੋਂ ਹੀ ਹੋਏ ਨਾ, ਬੱਚੇ ਬੱਚਿਆਂ ਠੀਕ ਗੱਲ ਹੈ ਵਧੀਆ ਸਕੂਲ 'ਚ ਹੀ ਹੋ ਜਾਏ, ਤਾਂ ਵਧੀਆ ਰਹਿੰਦਾ ਵ ਸਿਸਟਮ ਐਕਸਟਰਾ ਪੈਸੇ ਲਗਾਉਣ ਦੀ ਸਾਨੂੰ ਕੀ ਲੋੜ ਪਈ
ਹਮ।
ਅੱਛਾ, ਤੁਹਾਡੇ ਵਿਚ।
ਹਾਂਜੀ, ਮੇਰਾ ਬੇਟਾ ਇੱਕ ਨੌਕਰੀ ਕਰਦਾ ਨੇ। ਇਕ ਪੜਦਾ ਪਿਆ, ਹਾਂਜੀ।
ਉਹ ਵੀ ਕੋਚਿੰਗ ਤੇ ਗਿਆ ਦਾ ਵੇ ਬਸ, ਹਾਂਜੀ ਉਹ ਵੀ ਕੋਚਿੰਗ ਤੇ ਗਿਆ ਦਾ ਵੇ।
ਤੇ ਕੋਚਿੰਗ ਲੈਂਦੇ ਨੇ ਓ ਮਤਲਬ, ਕਾਲਜ ਤੋਂ ਇਲਾਵਾ।
ਜੀ ਨਾ, ਕਾਲਜ ਤੋਂ ਲਾ ਲੈਂਦਾ ਨਾ, ਕਾਲਜ ਵਾਲੀਆ ਛੁੱਟੀਆਂ ਪਈਆਂ ਨੇ, ਹੁਣ ਉਹਨਾਂ ਨੇ। ਕੋਚਿੰਗ ਕਰੋ ਹਾਲ ਇੱਕ ਮਹੀਨਾ ਕੁ।
ਹਮ, ਤੇ ਉਹ ਨਾਲ ਕੋਈ ਸਕਿੱਲ ਸਕੂਲ ਵੀ ਸਿੱਖਦੇ ਪਏ ਨੇ ਗੀ ਤੁਹਾਡੇ।
ਹਾਂਜੀ।
ਕੋਈ ਸਕਿੱਲ ਵਗੈਰਾ ਵੀ ਸਿੱਖਦੇ ਪਏ ਨੇ।
ਨਹੀਂ- ਨਹੀਂ ਐਕਸਟਾ ਕੁਛ ਨਹੀਂ।
ਅੱਛਾ।
ਐਕਸਟ੍ਰਾ ਨੀ, ਬੱਸ ਐਸੀ ਜਿਹੜੀ ਕੋਚਿੰਗ ਸਰ ਨੇ ਕਿਹਾ, ਕਾਲਜ ਵਾਲੇ ਨੇ ਕਰਨ। ਕਰਦੇ ਪਏ ਨਾ ਬਸ, ਹੋਰ ਕੁਛ ਨੀ।
ਅੱਛਾ, ਅੱਛਾ।
ਹਾਂਜੀ, ਹਾਂਜੀ।
ਵਧੀਆ।
ਹੋਰ ਸੁਣਾਓ।
ਉਹ ਬਸ ਵਧੀਆ, ਹੋਰ ਕੀ ਬਣਾਇਆ ਤੁਸੀਂ।
ਅਸੀਂ ਅੱਜ, ਅਸੀਂ ਦਾਲ ਬਣਾਈ ਮਾਂ ਦੀ ਦਾਲ ਬਣਾਈ ਸੀ ਉਹੀ ਪਈ ਦੇ। ਹਾਲੇ ਤੱਕ ਤਾਂ, ਹਮ, ਹਾਂਜੀ। ਦੁਪਹਿਰੇ ਸ਼ਿਮਲਾ ਮਿਰਚ ਆਲੂ ਬਣਾ ਲੇ।
ਅੱਛਾ।
ਬਸ ਹੁਣ ਬਾਰਿਸ਼ ਆ ਰਹੀ ਬਾਹਰ ਦੇਖ ਰਹੀ ਹ ਚੋਲ ਬ ਚਾਵਲ ਬਣਾ ਲਵਾਂਗੀ ਜਾਂ ਫੁਲਕੇ ਬਣਾ ਲੈਂਦੇ ਹਾਂ। ਕਿਉਕਿ ਨਹੀਂ ਉਹ ਰੋਟੀ ਖਾਣੀ ਹੁੰਦੀ, ਮੈਂ ਤੇ ਫੇਰ ਘਰ ਵਾਲੇ ਬਸ।
ਅੱਛਾ ਬੱਚੇ ਕਿੰਨੇ ਵਜੇ ਆਉਂਦੇ ਨੇ ਤੁਹਾਡੇ
ਬੱਚੇ ਆਉਣਗੇ, ਇੱਕ ਤਾਂ ਆਏਗਾ ਸ਼ਾਮੀ ਆਂਉਦਾ ਵੱਡਾ ਬੱਚਾ ਸ਼ਾਮੀ ਆਉਂਦਾ ਮੇਰਾ
ਹੂੰ
ਤੇ ਛੋਟਾ ਬੇਟਾ ਆ ਜਾਏਗਾ, ਤਿੰਨ ਕੁ ਵਜੇ ਆ ਜਾਏਗਾ, ਉਹ ਹੁਣੀ
ਅੱਛਾ, ਕਿੱਥੇ
ਕੋਚਿੰਗ ਤੇ ਗਿਆ ਨਾ ਹੁਣੇ
ਅੱਛਾ, ਅੱਛਾ
ਹਾਂਜੀ, ਬਸ ਕੋਚਿੰਗ ਤੋਂ ਆਏਗਾ, ਫੇਰ ਉਹ ਲੰਚ ਕਰੇਗਾ। ਉਹਦੇ ਨਾਲ ਮੈਂ ਵੀ ਰੋਟੀ ਖਾ ਲਵਾਂਗੀ ਬਸ, ਉਹ ਵੀ ਕਰੇਗਾ ਰੋਟੀ ਖਾਏਗਾ, ਉਹਦੇ ਨਾਲ ਮੈਂ ਵੀ ਰੋਟੀ ਖਾ ਲਵਾਂਗੀ
ਹਮ।
ਸੋਚ ਰਹੇ ਸੀ ਜਾਣਾ ਅੱਜ ਘੁੰਮਣ ਜਾਣੇ ਯਮੁਨਾਨਗਰ, ਹੁਣ ਬਾਰਿਸ਼ ਤੇਜ ਹੋਗੀ, ਹੁਣ ਕੋਈ ਫਾਇਦਾ ਨੀ ਜਾਣ ਦਾ।
ਅੱਛਾ, ਤੇ ਤੁਸੀਂ ਕਿੱਥੇ ਜਗਾਧਰੀ ਰਹਿੰਦੇ ਓ?
ਹਾਂਜੀ?
ਤੁਸੀ ਕਿੱਥੇ ਜਗਾਦਰੀ ਰਹਿੰਦੇ ਓ?
ਅਸੀਂ ਯਮੁਨਾਾਨਗਰ ਹੀ ਰਹਿੰਦੇ ਹਾਂ।
ਤੇ ਯਮੁਨਾਾਨਗਰ ਘੁੰਮਣ ਕੀ ਮਤਲਬ?
ਯਮੁਨਾ ਕਿਸੇ ਕਿਤੇ ਅੱਗੇ ਜਾਣਾ ਸੀ ਨਾ, ਬਾਅਦ ਚ ਮੈਂ ਕਿਹਾ ਬਾਰਿਸ਼ ਆਏਗੀ ਤੇ ਘੁੰਮਿਆ ਹੀ ਆ ਜਾ ਕੇ, ਮੌਸਮ ਠੰਡਾ ਹੋਇਆ ਗਾ ਵੇ। ਹਾਂ ਵੱਡੇ ਬੇਟੇ ਨੂੰ ਤਾਂ ਆਉਂਦੀ ਮੇਰੇ ਕਾਰ ਚਲਾਣੀ, ਵੱਡੇ ਬੇਟੇ ਨੂੰ ਛੋਟੇ ਨੂੰ ਸਿਖਾਣੀ ਹੁਨ ਸਿੱਖੇਗਾ ਹੁਣ, ਫ੍ਰਰੀ ਨੀ ਹੈਗਾ ਨਾ ਉਹ। ਸਿੱਖਣ ਆਸਤੇ ਫਰੀ ਨੀ ਹੈਗਾ ਫ੍ਰਰੀ ਹੋਵੇਗਾ ਬੰਦਾ ਸਿਖਾ ਵੀ ਦੇਵੇ ਉਹਨੂੰ।
ਹੂੰ
ਫਰੀ ਹੋਏਗਾ ਫੇਰ ਸਿਖਾਦਾਂਗੇ।
ਹੂੰ
ਹੋਰ ਸੁਣਾਓ ਤੁਸੀਂ? ਚਲੋ ਸਸ਼ਰੀ ਈ ਕਾਲ ਜੀ ਸਸ਼ਰੀ ਕਾਲ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।